ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ-ਵਧੀਆ ਤੁਸੀਂ ਸੁਣਾਓ ਕੀ ਹਾਲ ਏ ਹੋਰ ਕੀ ਕਰ ਕੀ ਕਰਦੇ ਪਏ ਸੀੇ?
ਅਸੀਂ ਗਏਦੇ ਸੀ ਅੱਜ ਗੁਰਦੁਆਰੇ
ਅੱਛਾ ਗੁਰਦੁਆਰੇ ਕੋਈ ਪ੍ਰੋਗਰਾਮ ਸੀਗਾ ਵੈਸੇ ਹੀ
ਅਨਾ ਜਨਮ ਦਿਨ ਸੀ ਕਿਸੇ ਦੇ ਮੁੰਡੇ ਦਾ ਤੇ ਉਹ ਹਾਂ ਉਹ ਗਲੀ ਚ ਤੇ ਉਹ ਕਹਿ ਗਏ ਸੀ,
ਅੱਛਾ-ਅੱਛਾ-ਅੱਛਾ ਠੀਕ ਹੈ ਹਾਂਜੀ।
ਫਿਰ ਉਹਨੇ ਮਤਲਬ ਆਹ ਵੱਡੇ ਗੁਰਦੁਆਰੇ ਚਾਂ ਦਾ ਲੰਗਰ
ਅੱਛਾ। ਅੱਛਾ ਠੀਕ ਹੈ ਇਤਿਹਾਸਿਕ ਗੁਰਦੁਆਰਾ ਹੈ ਵੀ ਕੋਈ ਤੁਹਾਡਾ
ਹਾਂ ਇਤਿਹਾਸਿਕ ਹੀ ਹੈ ਬਹੁਤ ਪੁਰਾਣਾ
ਅੱਛਾ ਅੱਛਾ ਠੀਕ ਹੈ ਹੋਰ ਸੁਣਾਓ ਵਧੀਆ ਹੋਰ ਖਾ ਅ ਕਰ ਲਿਆ ਘਰ ਰੋਟੀ ਪਾਣੀ ਕਰ ਲਈ ਲੰਚ ਦਾ ਹੋ ਗਿਆ
ਹਾਂਜੀ
ਰੋਟੀ ਪਾਣੀ ਹੋ ਗਈ ਘਰ ਤੁਹਾਡੇ ਰੋਟੀ ਸਭ ਨੇ ਖਾਲੀ ਲੰਚ ਦਾ ਟਾਈਮ ਸੀ ਨਾ ਮੈਂ
ਸਭ ਨੇ ਖਾ ਲਈ, ਸਭ ਨੇ ਖਾ ਲਈ, ਸਭਨੇ ਅਸੀਂ ਗੁਰਦੁਆਰੇ ਖਾ ਆਏ।
ਲੰਗਰ ਪਾਣੀ ਸੀ ਗੁਰਦੁਆਰੇ। ਚਲੋ ਵਧੀਆ ਠੀਕ ਹੈ। ਹੋਰ ਗੁੜੀਆ ਠੀਕ ਹੈ ਛੋਟੀ
ਗੁੜੀਆ ਠੀਕ ਹੈ ਰਾਤੀ ਸੌੰਦੀ ਨੀ ਬੜਾ ਤੰਗ ਕਰਦੀ ਹੈ, ਸਵੇਰੇ ਸੌੱਦੀ ਵੀ ਨਹੀਂ ਬਸ ਜਾਗੋ ਮਿੱਟੀ ਰਹਿੰਦੀ ਹੈ ਮਾਂ ਵੀ ਪਰੇਸ਼ਾਨ ਹੋੰਦੀ ਹੈ ਹਾਂ।
ਘਰ ਉਸ ਦਿਨ ਆਈ ਸੀ ਤੇ ਰੋ ਹੀ ਰਹੀ ਸੀ
ਉਹਨੂੰ ਤੇ ਉਸ ਟਾਈਮ ਇੰਜੈਕਸ਼ਨ ਲਗਾਏ ਦਾ ਸੀ ਤੇ ਉਹਦਾ ਹੀ ਤੇ ਇਹ ਰਾਤੀ ਦੀ ਬਸ ਹਾਂ
ਦੋ ਦਿਨ ਹੁੰਦੀ ਆ ਦਰਦ ਬੱਚਿਆਂ ਨੂੰ
ਹਾਂਜੀ
ਹੋਰ ਸੁਣਾਓ ਠੀਕ ਸਭ ਪਰ ਵਧੀਆ ਵਧੀਆ ਠੀਕ ਆ ਤੁਸੀਂ ਸੁਣਾਓ। ਨਹੀਂ ਨਹੀਂ ਕਲਾਸਾਂ ਨਹੀਂ ਹਜੇ ਲੱਗੀਆਂ ਹਜੇ ਤੇ ਬਸ ਉਹ ਦੂਸਰੇ ਟੈਸਟ ਦੀ ਤਿਆਰੀ ਕਰਦਾ ਪਿਆ ਨਾ ਹੁਣ। ਜਿਹੜੇ ਐਂਟਰਸ ਟੈਸਟ ਹੋਣਾ ਤੇ ਉਹਦੀ ਫਿਰ ਤਿਆਰੀ ਹੋ ਰਹੀ ਹੈ ਨਾ? ਹਮ ਹੈ ਤੇ ਉਪਰ ਵਾਲਾ ਹੀ ਹਿਸਾਬ ਹੋ ਰਿਹਾ ਪੜ੍ਹਦਾ ਪਿਆ ਰਾਤ ਰਾਤ ਤੱਕ
ਹਾਂ
ਹਮ ਹੋਰ ਤੁਸੀਂ ਸੁਣਾਓ ਠੀਕ ਸਭ
ਹੋਰ ਸਭ ਵਧੀਆ, ਬਾਕੀ ਠੀਕ ਸਾਰੇ?
ਹਾਂਜੀ ਹਾਂਜੀ ਸਭ ਠੀਕ ਹੈ। ਹੋਰ ਤੁਸੀਂ ਸੁਣਾਓ ਤੁਸੀਂ ਹੋਰ ਕੀ ਕੋਈ ਕੰਮ ਕਰਦੇ ਹੋ ਤੁਸੀਂ? ਘਰ ਚ ਹੀ ਸਾਰਾ ਦਿਨ ਬੀਜੀ, ਜਾਂ ਕੋਈ ਹੋਰ ਵੀ ਵਰਕ ਕਰਦੇ ਹੋ ਤੁਸੀਂ?
ਕੁਛ ਕੁਛ ਵੀ ਨੀ ਘਰ ਕਰਨਾ ਕੀ ਉਹ
ਅੱਛ ਹਾਂ ਉਹ ਸਾਰਾ ਦਿਨ ਤੇ ਵੈਸੇ ਨਿਕਲ ਜਾਂਦਾ ਅੱਛਾ ਉਹੀ ਥੋੜੀ ਬਹੁਤੀ ਸਟਿਚਿੰਗ ਕਰ ਲੈਂਦੇ ਨਾ ਤੁਸੀਂ
ਕਰਦੇ ਸੀ ਹੁਣ ਥੋੜਾ ਟਾਈਮ ਵੀ ਨਹੀਂ ਮਿਲਦਾ ਪਿਆ ਮਾਸੀ ਸਪੀਕਰ ਔਨ ਕਰ।
ਜ਼ਿਆਦਾ ਬਿਜ਼ੀ ਹੋ ਗਏ ਨਾ ਤੁਸੀਂ। ਸੇਫ ਹੋ ਗਿਆ ਹਾਂ ਚਲੋ ਠੀਕ ਹੈ ਕਰਨੀ ਚਾਹੀਦੇ ਆਪਣੇ ਸੂਟ ਤੇ ਆਪੇ ਸੀ ਲੈਣੇ ਚਾਹੀਦੇ ਨੇ। ਬਹੁਤ ਵਧੀਆ ਕੰਮ। ਨਾਲੇ ਬਿਜ਼ੀ ਰਹਿੰਦਾ ਬੰਦਾ ਹਾਂ। ਹੋਰ, ਠੀਕ ਸਭ ਬਸ ਵਧੀਆ ਬਸ ਵ ਹੁਣੇ ਰੋਟੀ ਰੋਟੀ ਪਾਣੀ ਖਾਧੀ ਸਭ ਨੇ ਆਪਣੇ ਆਪਣੇ ਰੂਮ ਚ ਉਹ ਗਏ ਆ ਹੁਣ ਗਰਮੀ ਬੜੀ ਹੈ ਫਿਰ ਬਾਹਰ ਤੇ ਨਿਕਲਣ ਦਾ ਰਿਹਾ ਨੀ ਕੋਈ ਮਾਹੌਲ ਹਾਂ ਇਹ ਅੱਜ ਕਿਤੇ ਬਾਹਰ ਗਏ ਆ। ਮੇਰੇ ਕਲੋਜ ਕਿਸੇ ਡੈੱਥ ਕਿਤੇ ਉਹਦਾ ਭੋਗ ਐ ਕੱਲ ਤੇ ਫਿਰ ਇਹ ਗਏ ਪਏ ਆ। ਹਮ ਹੁਣ ਆਵਾਜ਼ ਘੱਟ ਨਾ ਬਾਹਰ ਪਿੱਛੋਂ ਨੈਟਵਰਕ ਦੀ ਪ੍ਰੋਬਲਮ ਹੈ। ਹਾਂਜੀ ਹਾਂ। ਤੁਹਾਡੀ ਸਹੀ ਆ ਰਹੀ ਹੈ ਵੈਸੇ।
ਤੁਹਾਡੀ ਬਿਲਕੁਲ ਘੱਟ ਆਇਆ ਜੀ।
ਅੱਛਾ ਨਹੀਂ ਤੁਹਾਡੀ ਠੀਕ ਹੈ। ਹੋਰ ਸੁਣਾਓ ਤੁਸੀਂ ਤੁਹਾਡੇ ਮਤਲਬ ਤੁਹਾਡੇ ਇੱਧਰ ਕੋਈ ਪਾਣੀ ਬੱਤੀ ਦੀ ਪ੍ਰੋਬਲਮ ਹੈ ਤੁਹਾਡੇ ਸਾਡੇ ਤੇ ਬੜੀ ਹੈ ਬੱਤੀ ਸਾਡੇ ਬੜੀ ਲਾਈਟ ਜਾਂਦੀ ਹੈ ਕੱਟ ਲੱਗਦੇ ਆ ਦੋ ਦੋ
ਨਹੀਂ ਨਹੀਂ ਸਾਡੇ ਠੀਕ ਹੈ ਬੱਤੀ ਨਹੀਂ ਜਾਂਦੀ ਹਜੇ ਤੇ ਗਈ ਨੀ ਤੇ ਪਾਣੀ ਨਹੀਂ ਵੀ ਡੇਲੀ ਆ ਰਿਹਾ ਭਾਵੇਂ ਥੋੜਾ ਲੇਟ ਹੀ ਆਏ ਆਉਂਦਾ ਜ਼ਰੂਰ ਐ।
ਪਾਣੀ ਸਵੇਰੇ ਸਵੇਰੇ ਆ ਗਿਆ ਦਾ ਸੀ ਪੰਜ ਵਜੇ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਪੰਜ ਵਜੇ ਫਿਰ ਉਹ ਥੋੜੇ ਭਰਨ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਹਾਂ ਅੱਜ ਪੰਜ ਵਜੇ ਆਇਆ ਦਾ ਸੀ ਪਾਣੀ। ਜਿਸ ਦਿਨ ਨਹੀਂ ਆਏ। ਨਹੀਂ ਹੁਣ ਬਸ ਗਰਮੀ ਚ ਇਹੀ ਪ੍ਰੋਬਲਮ ਚੱਲਣੀ ਆ ਪਾਣੀ ਦੀ ਓਇ। ਇੱਕ ਦਿਨ ਨਹੀਂ ਆਏਗਾ ਫੇਰਦਿੱਕਤ ਹੋ ਜਾਣੀ ਐ ਹਾਂਜੀ ਹਾਂਜੀ ਹ ਹਮ। ਅੱਛਾ ਹਾਂ ਬਾਹਰ
ਹੋ ਗਏ ਨੇ ਜਿੱਥੇ ਜਿੱਥੇ ਵੀ ਲੱਗੇ ਦੇ ਸੀ ਦੋ ਨਲਕੇ ਰਹਿ ਗਏ ਨੇ ਉਹ ਵੀ ਦੂਰ ਦੂਰ ਬਸ ਹੁਣ ਜਿਹੜਾ ਆਪਣਾ ਪਾਣੀ ਆਉਂਦਾ ਉਹੀ ਅਸੀਂ ਤਾਂ ਮਤਲਬ ਬਿਲਕੁਲ ਜਿੰਨਾ ਚਾਹੀਦਾ ਉਹਨਾਂ ਹੀ
ਅੱਛਾ ਅੱਛਾ ਤੇ ਜਿਹੜੇ ਮਤਲਬ ਗਰਮੈਂਟ ਲੱਗੇ ਨੇ ਸਾਰਾ ਦਿਨ ਆਉਂਦਾ ਸੀ ਪਾਣੀ।
ਹਾਂ ਸਾਰਾ ਦਿਨ ਬਿਲਕੁਲ ਟੋਟਲ
ਸਾਰਾ ਦਿਨ ਚੱਲਦਾ ਸੀ ਉਹ ਪਾਣੀ ਟਾਈਮਿੰਗ ਨਹੀਂ ਸੀ ਹਾਂ ਫਿਰ ਉਹ ਬੰਦ ਹੋ ਜਾਂਦਾ ਸੀ ਫਿਰ ਟੈਨਸ਼ਨ ਨਹੀਂ ਨਾ ਚਲੋ ਫਿਰ ਉਹ ਤੇ ਕਿਸੇ ਵੇਲੇ ਵੀ ਲੈ ਸਕਦੇ ਤੁਸੀਂ। ਨਹੀਂ ਤੇ ਮੋਟਰ ਵਗੈਰਾ ਤੇ ਲੱਗੀ ਰਹੀ ਹੂੰ। ਅੱਛਾ ਅੱਛਾ ਠੀਕ ਵੈਸੇ ਵੀ ਹੁਣ ਪਾਣੀ ਬਹੁਤ ਗੰਦਾ ਹੀ ਆ ਰਿਹਾ ਇੱਥੋਂ ਦਾ ਫਿਲਟਰ ਜਰੂਰੀ ਹੋ ਗਿਆ ਸਿਸਟਮ ਫਿਲਟਰ ਵਾਲਾ।
ਨਹੀਂ ਸਾਡਾ ਪਾਣੀ ਤਾਂ ਬਿਲਕੁਲ ਸਾਫ ਸੁਥਰਾ ਫਿਲਟਰ ਦੀ ਲੋੜ ਨਹੀਂ ਫੇਰ ਵੀ ਅਸੀਂ
ਹਾਂ ਅੱਛਾ ਸਾਡੇ ਇਧਰ ਗੰਦਾ ਪਾਣੀ ਥੋੜਾ। ਹਾਂਜੀ। ਕਿਸੇ ਵੇਲੇ ਤਾਂ ਬਹੁਤ ਗੰਦਾ ਹੁੰਦਾ ਤੇ। ਕਿਸੇ ਵੇਲੇ ਚਲੋ ਠੀਕ ਵੀ ਹੁੰਦਾ ਸੀ ਜਿਆਦਾਤਰ ਬੋਇਲ ਵੀ ਕਰ ਲਈਦਾ ਉਂਜ ਪਾਣੀ। ਥੋੜੀ ਥੋੜੀ ਬਹੁਤ। ਪ੍ਰੌਬਲਮ ਹੋ ਜਾਂਦੀ ਆ ਨਹੀਂ ਤੇ ਹੋਰ ਤਤੁਹਾਡੀਆਂ ਆਣੇ ਬੇਟੀਆਂ ਨੇ ਆਣੇ ਛੁੱਟੀਆਂ ਚ ਆ ਰਹੀਆਂ। ਛੁੱਟੀਆਂ ਹੋ ਗਈਆਂ ਹੁਣ ਤੁਹਾਡੀ ਗੁੱਡੀਆਂ ਨੂੰ ਹੋਈ ਛੁੱਟੀਆਂ ਹੋਈ ਤੁਹਾਡੀ ਗੁਡੀਆਂ ਨੂੰ ਛੁੱਟੀਆਂ ਪੈ ਗਈਆਂ ਕਿ ਨਹੀਂ ਅਜੇ।
ਨਹੀਂ ਨਹੀਂ ਛੁੱਟੀਆਂ ਅਜੇ ਨਹੀਂ ਪਈਆਂ, ਮੇਰੇ ਖਿਆਲ ਇਹਨਾਂ ਨੂੰ ਕੋਈ ਦਸ ਜਾਂ ਪੰਜ ਦੇ ਬਾਅਦ ਹੀ ਪੈਣਗੀਆਂ ਇਹਨਾਂ ਨੂੰ ਹਜੇ
ਠੀਕ ਆ ਸਾਡੇ ਇੱਕ ਨੂੰ ਤਾਂ ਪੈ ਗਈ ਆ ਛੋਟੇ ਵਾਲੇ ਨੂੰ ਅੱਜ ਦਾ ਲਾਸਟ ਡੇ ਸੀ ਹਾਂਜੀ ਆਹ ਲਾਸਟ ਡੇ ਸੀ ਅੱਜ ਦਾ ਔਰ ਬਸ ਠੀਕ ਹੈ ਤੁਹਾਡੇ ਜਾਂਦੇ ਛੁੱਟੀਆਂ ਚ ਬੱਚੇ ਆਉਂਦੇ ਤੁਹਾਡੇ ਨਾਨਕੇ ਵਾਲੇ ਇਧਰ।
ਹਾਂ ਆਉਂਦੇ ਐ ਆਣਾ ਊਨਾਨੇ
ਅੱਛਾ ਅੱਛਾ ਠੀਕ ਚਲੋ ਇਹ ਵੀ ਇੱਕ ਮੌਸਮ ਈ ਹੁੰਦਾ ਐ, ਛੁੱਟੀਆਂ ਦਾ ਵੀ ਮੌਸਮ ਹੀ ਬਣ ਗਿਆ ਦਾ ਬਈ ਨਾਨੀ ਘਰ ਜਾਣਾ।
ਔਰ ਉਸ ਤਰਾਂ ਟਾਈਮ ਹੀ ਨਹੀਂ ਹੈ, ਬੱਚੇ ਆਪਣੇ ਦੇ ਕਦੀ ਟੈਸਟ ਹ ਕਦੀ ਕੁਛ ਹ ਕਦੀ ਕੁਛ ਹ
ਕਿੰਨਨੇ ਟਾਈਮ ਲੱਗਦਾ ਇਹ ਤੇ ਹੈ ਜਿਹੜੇ ਬਾਹਰ ਬੰਦੇ ਰਹਿੰਦੇ ਉਹਨਾਂ ਲਈ ਤੇ ਮੁਸ਼ਕਿਲ ਏ ਨਾ ਚਲੋ ਵਿਚ ਜਿਹੜਾ ਲੋਕਲ ਉਹ ਫਿਰ ਲਗਾ ਲਏਗਾ ਚੱਕਰ ਬਾਹਰ ਵਾਲੇ ਬੰਦਿਆਂ ਲਈ ਮੁਸ਼ਕਿਲ ਬਾਹਰ ਵਾਲੇ ਬੰਦਿਆਂ ਲਈ ਮੁਸ਼ਕਿਲ ਹੋ ਜਾਂਦੀ ਕਿਉਂਕਿ ਤੇ ਫਿਰ ਕੰਮ ਸੇ ਕੰਮ ਪੰਜ ਫਿਰ ਦਿਲ ਤੇ ਚਾਈਦੇ ਏ ਨਾ। ਹਾਂਜੀ ਹੋਰ ਤੁਸੀਂ ਕਿਤੇ ਜਾਣਾ। ਘੁੰਮਣ ਫ਼ਿਰਨ ਮੈਂ ਕਿਆ ਤੁਸੀਂ ਜਾਣਾ ਕਿਤੇ ਕੋਈ ਹੈ ਘੰਮਣ ਦਾ ਤੁਹਾਡਾ ਕੋਈ ਬਾਹਰ ਜਾਣ ਦਾ ਪ੍ਰੋਗਰਾਮ ਕਿ ਨਹੀਂ।
ਆਹ! ਦੇਖੋ, ਬਣ ਵੀ ਜਾਏਗਾ ਬੱਚੇ ਜਦੋਂ ਚਲੇ ਜਾਣਗੇ ਆਪੋ -ਆਪਣੇ ਘਰ ਫੇਰ ਹੀਏ, ਸਾਡੀਆਂ ਛੁੱਟੀਆਂ ਦਾ ਕੀ ਏ। ਸਾਡੀ, ਸਾਡੀ ਛੁੱਟੀਆਂ ਕਦੀ ਪੈਂਦੀਆਂ ਹੀ ਨਹੀਂ।
ਤੁਹਾਨੂੰ ਨੀ ਪੈਂਦੀਆਂ ਹਊਸ ਵਾਈਫ ਨੂੰ
ਹਾਊਸ ਵਾਈਫ ਨੂੰ ਛੁੱਟੀ ਪੈਂਦੀ ਨਹੀਂ ਸਗੋਂ ਜ਼ਿਆਦਾ ਟੈਂਸ਼ਨ ਹੁੰਦੀ ਹੈ
ਹੋਰ ਕੀ ਉਹ ਜ਼ਿਆਦਾ ਛੁੱਟੀ ਵਾਲੇ ਦਿਨ ਜ਼ਿਆਦਾ ਬਰਡਨ ਹੁੰਦਾ ਉਹਨਾਂ ਦਾ ਹਾਂ ਕੋਈ ਨਾ ਕੋਈ ਚੱਲਦਾ ਰਹਿੰਦਾ ਡਿਮਾਂਡ ਬੱਚੇ ਤੇ ਕਹਿੰਦੇ ਨਾਨੀ ਘਰ ਜਾਣਾ ਤੇ ਨਾਨੀ ਨੂੰ ਪੁੱਛਾਂ ਨਾਨੀ ਦਾ ਕੀ ਹਾਲ ਏ--ਹਾਂ ਇਹ ਹੈ ਪਹਿਲੇ ਬੜਾ ਹੁੰਦਾ ਸੀ ਪਹਿਲੇ ਚਾਹ ਹੁੰਦਾ ਸੀ ਹੁਣ ਵੀ ਚਲੋ ਹੈ ਤੇ ਹੈਂ ਚਾਅ ਤੇ ਹੁੰਦਾ ਹੀ ਏ, ਪਰ ਹੁਣ ਥੋੜਾ ਨਾ- ਹ- ਮਤਲਬ ਉਹ ਇਨਵਾਇਰਮੈਂਟ ਨੀ ਨਾ ਉਹ ਜਿਹਾ ਰਿਹਾ ਕਿ ਬੰਦਾ ਉਹ ਜਿਹਾ ਕੰਮ ਨਹੀ ਕਰ ਸਕ ਸਕਦਾ ਹੁਣ, ਜੋ ਪਹਿਲੇ ਹੁੰਦੇ ਸੀ। ਹਾਂ, ਹੁਣ ਸਿਸਟਮ ਚੇਂਜ ਹੋ ਗਿਆ ਥੋੜ੍ਹਾ ਠੀਕ ਚਲੋ ਕੋਈ ਨੀ ਆਪੇ ਨਾਲ ਬੱਚਿਆਂ ਨਾਲੇ ਕਰਨਗੇ, ਇਹ ਆ ਕਿ ਬੱਚੇ ਫੇਰ ਇਕੱਠੇ ਜਿਦੋਂ ਹੋ ਜਾਣ ਨਾ ਫੇਰ ਬੜੀ ਮੁਸ਼ਕਿਲ ਵੀ ਹੋ ਜਾਂਦੀ ਹੈ ਸਾਂਭਣਾ ਵੀ ਕਿਸੇ ਵੇਲੇ ਬੱਚੇ ਲੜ ਵੀ ਪੈਂਦੇ ਆ ਕੇ ਫੇਰ ਇੱਕੋ ਡਿਮਾਂਡ ਹੁੰਦੀ ਬੱਚਿਆਂ ਨੇ ਇੱਕ ਚੀਜ਼ ਇੱਕ ਨੇ ਲਈਏ ਤੇ ਫਿਰ ਸਭ ਹੂੰ ਆਹ ਲੜਾਈ ਤੇ ਹੁੰਦੀ- ਹੁੰਦੀ ਚਾਹੇ ਦੋ ਦਿਨ ਜਾਓ, ਇੱਕੋ ਜਿਹੇ ਬੱਚੇ ਹੋ ਲੜਾਈ ਹੋਣੀ ਹਾਂ ਬੜੀ ਮੁਸ਼ਕਿਲ, ਹਾਂ-ਹਾਂ ਹਾਂ ਬੱਚੇ ਫੇਰ ਉਸ ਜਾਂਦੇ ਉਹ ਤੇ ਹੈ, ਮਾਵਾਂ ਸਹੀ ਰਹਿਣ ਤੇ ਫਿਰ ਨੀ ਲੜਾਈ ਦੀ
ਮਾਵਾਂ ਇੱਧਰ ਹੋ ਜਾਨਾ ਖਾ ਅਣਸੁਣਾ ਕਰਦੇ ਦਿੰਦੇ ਫਿਰ ਕੋਈ ਡਰ ਨਹੀਂ
ਹਾਂਜੀ, ਹਾਂਜੀ ਉਹ ਤੇ ਹੈ। ਕਰਨਾ ਪੈਂਦਾ ਬੱਚੇ ਫੇਰ ਕਰਦੇ ਜ਼ਰੂਰ ਇਹ ਨੇ ਕਿ ਨਹੀਂ ਬੱਚਿਆਂ ਨੇ ਫੇਰ ਇਕੱਠੇ ਹੋ ਜਾਣਾ ਹਾਂ। ਫੇਰ ਇੱਕ ਜੇ ਇੱਕ ਚੀਜ਼ ਇੱਕ ਕੋ ਹੋਏ ਤੇ ਉਹ ਸਭ- ਸਭ ਕੋ ਹੋਣੀ ਚਾਹੀਦੀ ਹੈ ਇਹ ਨੀ ਕਿ ਉਹ ਸ਼ੇਅਰ ਅੱਧੀ -ਅੱਧੀ ਵੀ ਨੀ ਕਰਦੇ ਇਹ ਨੀ ਕਿ ਅੱਧੀ ਅੱਧੀ ਲੈਲਾਂਗੇ ਉਹ ਵੀ ਨੀ ਕਰਦੇ ਪੂਰੀ -ਪੂਰੀ ਚੀਜ਼ ਚਾਹੀਦੀ ਸਭ ਬੱਚਿਆਂ ਨੂੰ, ਹਾਂਜੀ ਵਾਜ ਪਿੱਛੋਂ ਫਿਰ ਪਿੱਛੋਂ ਐ ਥੋੜੀ ਪ੍ਰੋਬਲਮ ਹੈਗੀ ਹੈ, ਹਾਂਜੀ ਹਾਂ ਹਾਂਜੀ। ਚਲੋ, ਹੋਰ ਤੁਸੀਂ ਸੁਣਾਓ ਠੀਕ ਸਭ
ਹੋਰ ਸਭ ਵਧੀਆ ਗਰਮੀ ਬੜੀ ਹੋ ਗਏ ਤੇ ਅਸੀਂ ਬਾਹਰੋਂ ਆਈ ਆ ਤੇ ਇੰਝ ਆਈ ਜਿਹਾ ਕਿਤੇ ਪਤਾ ਨੀ ਕਿਹੜੇ ਤੰਦੂਰ ਤਪਦੇ ਪਏ ਹੈ ਇਡੀ ਗਰਮੀ।
ਉਹ ਤਾਂ ਇੰਜ ਲੱਗਦਾ ਕਿ ਸ਼ਾਇਦ ਬਾਹਰ ਠੀਕ ਹੀ ਏ। ਪਰ ਬਾਹਰ ਨਿਕਲੋ ਤਾਂ ਫਿਰ ਪਤਾ ਲੱਗਦਾ ਕਿ ਗਰਮੀ ਹੈ ਵਾਧੂ ਕਿੱਚ ਇੱਕ ਜਾਂ ਦਿਨ ਚ ਜਾਓ ਉਸ ਟਾਈਮ ਪਤਾ ਲੱਗਦਾ। ਗਰਮੀ ਦਾ ਵੀ ਗਰਮੀ ਐ ਵਾਧੂ ਹਾਂ ਕਿਚਨ ਚ ਕਾਫ਼ੀ ਗਰਮੀ ਲੱਗਦੀ ਹੁਣ ਦੋ ਤਿੰਨ ਦਿਨ ਹੋ ਗਏ ਗਰਮੀ ਕਾਫ਼ੀ ਹੋ ਗਈ ਹੁਣ। ਉੰਝ ਲੇਟ ਬੀ ਥੋੜੀ ਹੋ ਰਹੀ ਹੈ। ਹੋ ਗਈ ਹੈ।
ਹੋ ਗਈ ਹੈ ਬਸ ਇਹ ਸਾਡਾ ਜਿਹੜਾ ਨੀਚੇ ਵਾਲਾ ਫਲੋਰ ਹੈ ਨਾ ਇਹਦੇ ਵਿੱਚ ਇੰਨੀ ਨਹੀਂ ਲੱਗਦੀ। ਉੱਪਰ ਦੇ ਬੈਠ ਬਿਲਕੁਲ ਵੀ ਜਾਣ ਨੀ ਹੁੰਦਾ ਬਾਥਰੂਮ ਜਾਣ ਵੇਲੇ ਵੀ ਇਸ ਤਰ੍ਹਾਂ ਲੱਗਦਾ ਜੇ ਪਤਾ ਨਹੀਂ ਕਿੱਥੇ ਬਹਿ ਐਡੀ ਗਰਮੀ ਲੱਗਦੀ।
ਤੁਹਾਡਾ ਬੜਾ ਵਧੀਆ ਤੇ ਬੜਾ ਠੰਡਾ ਹੈ। ਆਹ ਵਧੀਆ। ਚਲੋ ਜੀ ਹੋਰ ਵਧੀਆ ਚਾਹੀਦਾ। ਹੋਰ ਤੁਹਾਡੇ ਛੋ ਬਹੁ ਹਾਂਜੀ ਹਾਂਜੀ। ਜੀ ਮੰਮੀ ਡੈਡੀ ਠੀਕ ਹੈ। ਮੰਮੀ ਵੀ ਰੋਟੀ ਖਾ ਕੇ ਲੇਟੇ ਰਹੇ ਅੰਦਰ ਏ ਲੋਬੀ ਚ ਡੈਡੀ ਚਲੇ ਗਏ ਸ਼ੋਪ ਤੇ ਅੱਜ ਹਾਂ ਡੈਡੀ। ਚਲੇ ਗਏ।
ਦੁਪਹਿਰੀ ਭਾਵੇਂ ਨਾ ਵੀ ਖੋਲਣ।
ਪਹਿਲੇ ਪਿੱਛੇ ਜੇ ਕੀਤੀ ਸੀ ਕਰਨੀ ਸੀ ਜਾਂਦੇ ਵਿੱਚ ਜੇ ਇਹ ਪਤਾ ਨੀ ਕਿਉਂ ਚਲੇ ਗਏ ਆ। ਕਹਿੰਦੇ ਸੀ ਨਹੀਂ ਜਾਂ ਕੋਈ ਤਿਆਰ ਵਗੈਰਾ ਹੋਏ ਹਾਂ ਨਹੀਂ ਨਹੀਂ। ਉਹ ਫਿਰ ਖੋਲਣ ਤੇ ਵੀ ਦਿੱਕਤ ਹੁੰਦੀ ਹੈ ਫਿਰ ਬਾਰ ਬਾਰ ਬੰਦ ਕਰਨਾ ਖੋਲਣਾ ਸਮਾਨ ਬਾਹਰ ਕੱਢਣਾ ਗਾਣਾ ਉਹ ਵੀ ਫੇਰ ਥੋੜ੍ਹੀ ਹੋ ਜਾਂਦੀ ਹੈ ਹੁਣ ਜਾ ਅਗਲੇ ਮਹੀਨੇ ਤੋਂ ਫਿਰ ਕੰਟੀਨਿਊ ਕਰ ਲੈਣਗੇ ਨਾ। ਸਵੇਰੇ ਹੀ ਕੱਟ ਲਗਾਉਣਗੇ। ਹਾਂਜੀ ਹਾਂ। ਚਲੋ। ਨਾ ਨਾ ਕੋਈ ਚੱਕਰ ਫਿਰ ਵੀ ਕੈ ਆਣਾ।
ਹੈਂ।
ਹਾਂਜੀ, ਮੈਂ ਕਯਾ ਆਣਾ ਤੁਸੀਂ ਫਿਰ ਲਗਾਣਾ ਚੱਕਰ।
ਆਓ ਆਓ ਤੁਸੀਂ ਹੁਣ ਆਓ।
ਹਾਂਜੀ, ਚਲੋ ਵੇਖਣੇ ਆਂ।
ਹਾਂ, ਸੋਨੂ ਕਹਿੰਦਾ ਪਿਆ ਸੀ ਐਤਵਾਰ ਲਾਵਾਂਗੇ ਚੱਕਰ।
ਹਾਂ ਚਲੋ ਵੇਖ ਲਾਂਗੇ ਕੱਲ ਲੈਜ ਰ ਹੋਰ ਲਗਾਨਾ ਹੋਏਗਾ।
ਹਨਾ‌।
ਹਾਂਜੀ, ਚਲੋ ਠੀਕ ਹੈ। ਹਾਂਜੀ, ਸਤ ਸ਼੍ਰੀ ਕਾਲ। ਠੀਕ।
ਹੋਰ।
ਬਸ ਵਧੀਐ ਠੀਕ ਹੈ ਜੀ ਵਧੀਐ। ਕਰਨਾ ਕਾਲ ਫਿਰ ਕਰਨਾ ਤੁਸੀ ਟਾਈਮ ਲੱਗੇਗਾ ਤੇ, ਹਾਂਜੀ।
ਹਾਂ, ਕਰਾਂਗੇ।
ਜੀ ਹਾਂਜੀ, ਠੀਕ ਹੈ ਜੀ।
ਹੋ ਹੋਰ।
ਬਸ, ਵਧੀਆ ਵਧੀਅ। ਹਾਂਜੀ, ਐ ਵਾਜ਼ ਔ ਫਿਰ ਪਿੱਛੇ ਜੀ ਪ੍ਰੋਬਲਮ ਏ ਕੋਈ ਪਿੱਛੋਂ ਹੀ ਨੀ ਹੋਰਹੀ ਹੋਏਗੀ।
ਬਹੁਤ ਘੱਟ ਆ ਰਹੀ ਏ, ਮੈਂ ਤੇ ਐਵੇਂ ਹਾਂਜੀ ਹਾਂਜੀ ਕਰੀ ਜਾਂਣੀ ਪਈ ਆ।
ਅ ਹਾਂ ਨਹੀਂ ਉਹ ਹੋ ਜਾਂਦਾ ਕਈ ਈ ਵਰੀ ਨਾ ਨੈੱਟ ਨੈੱਟ ਚ ਚ ਪ੍ਰੋਬਲਮ ਚੱਲ ਜਨ ਹੋ ਜਂਦੀ ਏ ਹਮ। ਹਾਂਜੀ। ਚਲੋ, ਠੀਕ ਹੈ ਜੀ।
ਹੋਰ।
ਬਸ ਵਧੀਆ, ਠੀਕ ਐ।
ਹੋਰ ਠੀਕ ਏ, ਠੀਕੇ।
ਉਹ ਛਿਟ ਪਾਲਣੀ ਪੁਟ
ਹੈਲੋ।
ਹੈਲੋ।
ਹੈਲੋ।
ਹਾਂਜੀ, ਹਾਂਜੀ।
ਮੈਂ ਕਿਆ ਕਟ ਹੋ ਗਿਆ ਆਂਦੀ ਪਈ ਏ ਆਵਾਜ਼।
ਤੁਸੀਂ ਹਜੇ ਕੱਟਿਆ ਨੀ ਨਾ ਫੋਨ ਮੈਂ ਵੇਖਦੀ ਪਈ ਸੀ ਮੈਂ ਕਿਆ ਸ਼ਾਇਦ ਤੁਸੀਂ ਕੱਟੋਗੇ।
ਨਹੀਂ ਨਹੀਂ ਕੱਟਾ।
ਜੀ,
ਠੀਕ ਹੈ ਠੀਕ ਕਹਿੰਦੇ ਤੁਸੀਂ ਕੱਟਣਾ ਆ, ਇਹਦੇ ਨਾਲ ਕਰ ਐਗਜਿਟ।